ਹੈਲੋ।
ਸਾਸਰੀ ਕਾਰ ਭੈਣ ਜੀ
ਸ਼ਾਸ਼ੀਕਾਲ ਭੈਣ ਜੀ ਹੋਰ ਕੀ ਹਾਲ, ਚਾਲ ਨੇ ਜੀ।
ਠੀਕ, ਠਾਕ ਆ ਤੁਸੀਂ ਦੱਸੋ?
ਹਾਂਜੀ ਹਾਂ, ਵਧੀਆ ਤੁਸੀਂ ਹੋਰ ਸੁਣਾਓ? ਘਰ ਪਰਿਵਾਰ ਸਭ ਵਧੀਆ।
ਠੀਕ, ਠਾਕ ਹਾਂਜੀ ਕੀ ਕਰਦੇ ਸੀ ਤੁਸੀਂ?
ਕੁਛ ਨੀ ਜੀ, ਫ੍ਰੀ ਹੋਏ ਬੈਠੇ ਸੀਗੇ।
ਅੱਛਾ-ਅੱਛਾ, ਪੰਜਾਬ ਦੇ ਹੋ ਕਿ ਮਹਾਰਾਸ਼ਟਰ ਦੇ ਹੋ?
ਪੰਜਾਬ ਦੇ ਐ ਜੀ।
ਅੱਛਾ-ਅੱਛਾ।
ਹਾਂਜੀ।
ਹਾਂਜੀ, ਹਾਂਜੀ ਠੀਕ, ਠਾਕ ਮੈਂ ਤਾਂ ਮਹਾਰਾਸ਼ਟਰ ਦੀ ਆ। ਪੰਜਾਬ ਵਿਆ-ਵਿਆਹੀ ਹੋਈ ਆ।
ਅੱਛਿਆ ਜੀ।
ਹਾਂਜੀ-ਹਾਂਜੀ।
ਅੱਛਾ ਜੀ, ਹੋਰ, ਹੋਰ ਵਧੀਆ ਬੱਸ। ਏਦਾਂ ਹੀ ਗੱਲਾਂ ਕਰ ਰਹੇ ਸੀਗੇ, ਇੱਕ ਨਿਊਜ਼ ਜੀ ਦੇਖੀ ਸੀ। ਤੁਹਾਨੂੰ ਪਤਾ ਹੀ ਅੱਜ-ਕੱਲ੍ਹ ਬੱਚ ਬੱਚੇ ਹਨਾ ਮਾਤਾ-ਪਿਤਾ ਦੇ ਬਿਲਕੁਲ ਵੀ ਕਹਿਣੇ 'ਚ' ਨਹੀਂ ਹੈਗੇ।
ਹਾਂਜੀ-ਹਾਂਜੀ।
ਹਾਂਜੀ, ਏਦਾਂ ਹੀ ਨਿਊਜ਼
'ਚ' ਮੈਂ ਵੀ ਵੀਡੀਓ ਦੇਖੀ ਅ ਪੁਣੇ ਵੀ 'ਚ' ਕੁੜੀ ਨੇ ਮਤਲਬ ਆਪਣਾ ਬੋਏਫਰੈਂਡ ਮਾਰਤਾ ਸੀ।
ਹਾਂਜੀ।
ਜੀ ਆ ਅ ਐਂ ਅੱਜ, ਕੱਲ੍ਹ ਤੁਹਾਨੂੰ ਪਤਾ ਹੈ ਕੁੜੀਆਂ ਟੈਮ ਪਾਸ ਦੋ ਥੋੜਾ ਜਿਹਾ ਟੈਮ ਮੁੰਡੇ, ਨਾ ਮੁੰਡੇ ਘੱਟ ਆ, ਨਾ ਕੁੜੀਆਂ ਘੱਟ ਆ। ਤਾਂ ਥੋੜਾ ਟਾਈਮ ਬੱਸ ਟਾਈਮ ਪਾਸ ਕਰਕੇ ਫੇਰ ਕੁਈ ਛੱਡ ਦਿੰਦੇ ਫੇਰ, ਦੂਜੇ ਨੂੰ ਫੜ ਲੈਂਦੇ ਕੋਈ-ਕੋਈ ਮਤਲਬ ਲਵ-ਮੈਰਿਜ ਕਰੋ ਆਪਣੀ ਪਸੰਦ ਦੀ, ਪਰ ਨਿਭਾਓ ਵੀ ਉਹਨਾਂ ਨੂੰ ਨਿਭਾਣਾ ਵੀ
ਹਾਂਜੀ, ਰਿਸਪੋਂਸੀਬਿਲਿਟੀ ਨਹੀਂ ਸਮਝਦੇ, ਨਿਭਾਉਣਾ। ਇਹ ਹੁੰਦਾ ਕੀ ਚਲੋ ਠੀਕ ਆ, ਜਿੰਨਾ ਚਿਰ ਇੱਕ ਤਾਂ ਅੱਜ-ਕੱਲ ਪਤਾ ਕੀ ਬੱਚਿਆਂ ਚੱਕ ਆਕੜ ਬਹੁਤ ਆ ਗਈ ਉਹ ਕਹਿੰਦਾ ਵੀ ਮੈਂ ਨਾ ਇੱਕ ਇੱਕ ਦੂਜੇ ਦੇ ਬਿਲਕੁਲ ਵੀ ਝੱਲ ਕੇ ਨਹੀਂ, ਰਾਜੀ ਹੈਗੀ ਵੀ ਵੀ ਹਾਂ ਮੈਂ ਕਿਉਂ ਉਦੀ ਸੁਣਾ, ਉਹ ਕਿਉਂ ਮੈਂ ਮੇਰੀ ਉਹ ਕਿਉਂ ਝੱਲਾ ਮੈਂ ਉਹਦੀ ਦੂਜੇ ਨੂੰ ਇਹ ਹੁੰਦਾ ਕਿ ਮੈਂ ਕਿਉਂ ਝੱਲਾ ਉਹਦੀ ਬੱਸ ਇਹੀ ਵਜਾ ਮੇਨ ਰਿਸ਼ ਤੇ ਟੁੱਟਦੇ ਆ ਪਹਿਲਾਂ ਤਾਂ ਚਲੋ ਚਾਹ, ਚਾਹ 'ਚ' ਪਿਆਰ-ਪਿਆਰ ਕਰਕੇ ਲਵ ਮੈਰਿਜ਼ਾਂ ਕਰਵਾ ਲੈਂਦੇ ਆ।
ਹਾਂਜੀ।
ਬਾਅਦ 'ਚ' ਜਦ ਨਿਭਦੀ ਨਹੀਂ ਫ਼ਿਰ ਆਹੀ ਕੁਛ ਹੁੰਦਾ ਜੀ‌।
ਹਮ, ਫ਼ੇਰ ਇਹ ਗੱਲਾਂ ਜੋ ਮਾਂ ਬਾਪ ਵੀ ਕਰਦੇ ਉਹ ਕਦੇ-ਕਦੇ ਉਹ ਵੀ ਟੁੱਟੀ ਟੁੱਟ ਜਾਂਦੀ ਜ਼ਰੂਰੀ ਨੀ ਮਾਂ-ਬਾਪ ਵਾਲੀ ਵੀ ਟਿਕਦੀ ਆ ਉਹ ਵੀ ਟੁੱਟ ਜਾਂਦੀ ਆ, ਪਰ ਇਹ ਜੋ ਫ਼ੈਸਲਾ ਹੁੰਦਾ ਨਾ ਇਹ ਸੋਚ ਸਮਝ ਕੇ ਕਰਨਾ ਚਾਹੀਦਾ।
ਹਾਂਜੀ, ਉਹੀ ਤਾਂ ਹੈ ਚਲੋ ਸਾਰੀ ਜ਼ਿੰਦਗੀ ਦੀ ਹਨਾ ਗੱਲ ਹੁੰਦੀ ਆ ਇੱਕ ਵਾਰੀ ਫ਼ੈਸਲਾ ਅਗਰ ਗ਼ਲਤ ਲੇਤਾ ਜਾਵੇ ਤੇ ਉਹ ਵੀ ਪਛਤਾਵਾ ਈ ਹੁੰਦਾ ਫ਼ੇਰ ਬਾਅਦ 'ਚ'
ਬਹੁਤ
ਸਹੀ ਲੈਤਾ ਜਾਵੇ ਚਲੋ ਉਹਦੇ ਵਰਗੀ ਤਾਂ ਕੋਈ ਰੀਸ ਈ ਨੀ ਕਈ ਵਾਰ ਏਦਾਂ ਹੁੰਦਾ ਕਿ ਚਲੋ ਆਪਾਂ ਇਹ ਨੀ ਕਹਿ ਸਕਦੇ ਕਿ ਪੇਰੈਂਟਸ ਹਰ ਵਾਰ ਸਹੀ ਹੁੰਦੇ ਆ, ਜਬ ਬੱਚੇ ਜੇ ਹਰ ਵਾਰ ਗ਼ਲਤ ਹੁੰਦੇ ਆ ਏਦਾਂ ਨ ਹੁੰਦਾ ਦੋਨੋਂ ਹੀ ਗ਼ਲਤ ਹੋ ਜਾਂਦੇ ਆ, ਕਈ ਵਾਰ ਪੇਰੈਂਟਸ ਆਪਣਾ ਇਹੋ ਜਿਹੀ ਜਗ੍ਹਾ ਤੇ ਰਿਸ਼ਤਾ ਕਰ ਦਿੰਦੇ ਆ, ਅੱਗੋਂ ਘਰ ਪਰਿਵਾਰ ਵਧੀਆਂ ਨੀ ਨ ਨਿਕਲ਼ਦਾ ਜਾਂ ਮੁੰਡਾ ਵਧੀਆਂ ਨੀ ਨਿਕਲ਼ਦਾ, ਫ਼ੇਰ ਉੱਥੇ ਵੀ ਤਲਾਕ ਬਹੁਤ ਜ਼ਿਆਦਾ ਦੇਖ ਰਹੇ ਆ ਆਪਾਂ ਅੱਜ-ਕੱਲ੍ਹ ਕਿੰਨੇ ਡਿਵੋਰਸ ਹੋ ਰਹੇ ਆ ਗੇ
ਹਾਂਜੀ।
ਤੇ ਉਹ ਵੀ ਰਿਸ਼ਤਾ ਗ਼ਲਤ ਨਿਕਲ਼ ਜਾਂਦਾ ਹਾਂਜੀ, ਤੇ ਬੱਚਿਆਂ ਦੇ ਵੀ ਕਹਿ ਸਕਦੇ ਆ ਜਦੋਂ ਕਈ ਵਾਰ ਬੱਚੇ ਕਰਵਾਂਦੇ ਆ ਲਵ ਮੈਰਿਜ ਕਰਵਾਂਦੇ ਆ ਵਧੀਆਂ ਚੱਲ ਜਾਂਦੀ ਆ ਪਹਿਲਾਂ ਤਾਂ ਪੇਰੈਂਟਸ ਡਰਾਉਂਦੇ ਰਹਿੰਦੇ ਏਦਾਂ ਹੋਜੂ ਏਦਾਂ ਹੋਜੂ ਪਰ ਹਾਂਜੀ ਪਰ ਹਰੇਕ ਹੀ ਏਦਾਂ ਨ੍ਹੀਂ ਹੁੰਦਾ ਡਿਬੋਰਸ ਹੋ ਜੇ ਜਾਂ ਕੱਲ੍ਹ ਨੂੰ ਕੋਈ ਗੱਲਬਾਤ ਹੋ ਜੇ ਬਾਕੀ ਜੀ ਚਲੋ ਆਪਣੇ ਤੇ ਹਨਾ ਨੀ ਬੋਣ ਤੇ ਜੇ ਦੋਨੋਂ ਸਹੀ ਚੱਲਣਗੇ
ਲਵ ਮੈਰੇਜ ਕਰੋ ਪਰਚਾ ਚੰਗੇ ਬੰਦੇ ਨਾ ਕਰੋ, ਇਹ ਨਾ ਹੋਵੇ ਕਿ ਉਹ 'ਚ' ਦੋ ਸੌ ਰੁਪਏ ਦਿਹਾੜੀ ਕਰਦਾ ਹੋਵੇ
ਹਾਂਜੀ ਉਹੀ ਤੇ ਪਹਿਲਾਂ ਪੜ੍ਹੋ, ਲਿਖੋ, ਤੇ ਆਪਣੇ ਉਹਦੇ ਤੇ ਆਪਣੇ ਪੈਰਾਂ 'ਤੇ ਸਟੈਂਡ ਕਰੋ ਫ਼ਿਰ ਪੇਰੈਂਟਸ ਵੀ ਨਹੀਂ ਰੋਕਦੇ ਹੈਗੇ
ਓਹੀ ਹਾ
ਪੇਰੈਂਟਸ ਨੂੰ ਵੀ ਚਲੋ ਏਦਾਂ ਹੁਣ ਜੇ ਪੇਰੈਂਟਸ ਰੋਕਦੇ ਆ ਚਲੋ ਪੇਰੈਂਟਸ ਨੂੰ ਵੀ ਟੈਂਸ਼ਨ ਨਹੀਂ ਹੁੰਦੀ ਆਪਣੀ ਉਹਨਾਂ ਨੇ ਆਪਾਂ ਨੂੰ ਪਾਲਿਆ ਪੋਸ਼ਿਆ ਐਡਾ ਕਰ ਦਿੰਦੇ ਨੇ ਉਹ ਵੀ ਕਿਸੇ ਗੱਲ ਤੋਂ ਹੀ ਸੋਚਦੀ ਐ ਅਗਰ ਰਿਸ਼ਤਾ ਵਧੀਆਂ ਹੋਊਗਾ ਤਾਂ ਉਹ ਖੁਦ ਹੀ ਕਰ ਦੇਣਗੇ
ਹਾਂਜੀ ਉਹੀ ਨਾ ਵਧੀਆਂ ਹੋਵੇ ਤਾਂ ਆਪ ਹੀ ਕਰ ਲੈਂਦੇ
ਆਪ ਹੀ ਕਰ ਲੈਂਦੇ ਆ ਹਾਂਜੀ ਹਾਂ ਬਾਕੀ ਇੱਕ ਹੋ ਜਾਂਦਾ ਵੀ ਕਾਸਟ ਦਾ ਵੀ ਚੱਕਰ ਪੈ ਜਾਂਦਾ ਹਨਾ ਇੱਧਰ ਜਿਵੇਂ ਆਪਣੇ ਪੰਜਾਬ 'ਚ' ਬਹੁਤ ਜ਼ਿਆਦਾ ਇਹ ਚੀਜ਼ ਦੇਖਦੇ ਆ ਕਾਸਟ ਬਹੁਤ
ਹਮ-ਹਮ ਬਹੁਤ ਨਹੀਂ ਤੋਂ ਭੱਜਣੇ ਤੋਂ ਭੱਜ ਵਧੀਆਂ ਜੋ ਭੱਜਦੇ ਆ ਕੁੜੀ-ਮੁੰਡੇ ਲੈ ਕੇ ਉਸ ਤੋਂ ਵਧੀਆਂ ਤੁਸੀਂ ਵਿਆਹ ਈ ਕਰਨਾ ਵਿਆਹ ਕਰਨਾ ਚਾਹੀਦਾ। ਨਾ ਬਦ-ਬਦਨਾਮੀ ਹੁੰਦੀ ਨਾ ਕੁਛ ਨੀ ਹੁੰਦਾ
ਹਾਂਜੀ ਇਹ ਤੇ ਚਲੋ ਹੈ ਬਾਕੀ ਪੇਰੈਂਟਸ ਦੇ ਸਮਝਣ ਤੇ ਵੀ ਹੁ ਦਾ ਗਾ ਜੇ ਹਨਾ ਥੋੜ੍ਹਾ ਉਹ ਵੀ ਸਮਝਣ, ਤੇ ਬਾਕੀ ਬੱਚਿਆਂ ਨੂੰ ਵੀ ਅਗਰ ਪੇਰੈਂਟਸ ਰੋਕਦੇ ਆ ਤਾਂ ਰੁਕਣਾ ਚਾਹੀਦਾ ਗਾ
ਹਾਂਜੀ- ਹਾਂਜੀ ਹੂ ਉਹ ਬ ਉਹ ਵੀ ਚੰਗੇ ਵਾਸਤੇ ਹੀ ਬੋਲਦੇ ਆਪਣੇ
ਹਾਂਜੀ।
ਪਰ ਉਹ ਕੋਈ-ਕੋਈ ਬਬ ਮਾਂ-ਪਿਓ ਐਵੇਂ ਹੁੰਦੇ ਕੇ ਬਦਨਾਮੀ ਕਰਕੇ ਸਾਡੀ ਬਦਨਾਮੀ ਹੋ ਜਾਣੀ ਜੇ ਕੁੜੀ ਨੇ ਆਪਣੀ ਮਰਜ਼ੀ ਨਾਲ਼ ਕੀਤਾ। ਕੁਝ ਉਹ ਆਪ ਵੀ ਆਪਣੀ ਇੱਜ਼ਤ ਬਚਾਣ ਦੇ ਮਾਰੇ ਕੁਰ ਆਪਦੀ ਅ ਕੁੜੀ ਦੀ ਵੀ ਇੱਜਤ ਖ਼ਰਾਬ ਕਰਦੇ- ਅਅ- ਜ਼ਿੰਦਗੀ ਖ਼ਰਾਬ ਕਰ ਦਿੰਦੇ।
ਖਰਾ ਹਾਂਜੀ ਉਹੀ ਤੇ ਗੱਲ ਐ ਕਿ ਹਰ ਵਾਰ ਪੇਰੈਂਟਸ ਸਹੀ ਵੀ ਨਹੀਂ ਹੁੰਦੇ, ਹਰ ਵਾਰ ਪੇਰੈਂਟਸ ਗਲਤ ਵੀ ਨਹੀਂ ਹੁੰਦੇ ਉਹੀ ਗੱਲ ਆ ਗਈ। ਚਲੋ ਏਦਾਂ ਵੀ ਜੇ ਬੱਚਾ ਪੜ੍ਹ-ਲਿਖ ਜਾਂਦਾ ਵਧੀਆ ਆਪਣੇ ਪੈਰਾਂ ਤੇ ਸਟੈਂਡ ਕਰ ਜਾਂਦਾ। ਜੇ ਅੱਗੋਂ ਮੁੰਡਾ ਵੀ ਵਧੀਆ ਲੱਭਦੇ ਆਂ ਆਪਾਂ ਜਾਂ ਕੁੜੀ ਵੀ ਵਧੀਆ ਹੁੰਦੀ ਆ, ਪੇਰੈਂਟਸ ਮੰਨ ਜਾਂਦੇ ਆ।
ਨਾਲ ਹਾਂਜੀ ਨਾਲ ਬਰਾਬਰ ਕਮਾਈ ਕਰਨੇ ਆਲੇ ਹੋਵੇ।
ਹਾਂਜੀ ਉਹ ਤਾਂ ਹੈ ਚਲੋ ਹਨਾ ਪੇਰੈਂਟਸ ਨੂੰ ਇਹ ਹੁੰਦਾ ਵੀ ਚਲੋ ਸਾਡੇ ਬ ਓਨਾ ਨੂੰ ਮੇਨ ਕਿ ਹੁੰਦਾ ਕਿ ਸਾਡੇ ਬੱਚੇ ਦਾ ਫਿਊਚਰ ਵਧੀਆ ਹੋਵੇ।
ਹਮ, ਹੁਣ ਮੈੇਂ ਦੋ-ਤਿੰਨ ਕੇਸ ਦੇਖੇ ਜੋ ਲਵ- ਮੈਰਿਜ ਕੀਤੀ ਆ, ਭੱਜ ਕੇ ਕੇ ਵਿਆਹ ਕੀਤਾ ਮੁੰਡਾ-ਕੁੜੀਆਂ ਨੇ ਪਰ ਉਹ ਰਾਸ ਨੀ ਆਂਦਾ ਪਾਇਆ ਉਹਨਾਂ ਨੂੰ। ਅ ਕੋਈ ਸ਼ਰਾ-ਅ-ਸ਼ਰਾਬ ਪੀਂਦਾ ਏ, ਕੋਈ ਖਰਚਾ ਨਹੀਂ ਦੇਂਦਾ ਉਹ ਮਤਲਬ ਕੁੜੀਆਂ ਪਛਤਾਦੀਆਂ ਅੱਜ
ਹਾਂਜੀ ਉਹੀ ਤੇ ਗੱਲ ਐ, ਵੀ ਕੀ ਚਲੋ, ਇੱਕ ਵਾਰੀ ਹਨਾ ਆਪਣੀ ਲਾਈਫ ਚ ਹੁੰਦਾ ਡਿਸੀਜ਼ਨ ਲੈਣਾ, ਚਲੋ ਵਧੀਆ ਸੋਚ ਸਮਝ ਕੇ ਲੈਣਾ ਚਾਈਦਾ ਏਦਾਂ ਨੀ ਕਿ ਪਿਆਰ ਦੇ ਚੱਕਰ 'ਚ ਆਪਾਂ ਗ਼ਲਤ ਇਨਸਾਨ ਨਾਲ ਈ ਫਸ ਜਾਈਏ ਹਨਾ।
ਹਾਂਜੀ, ਮਤਲਬ ਮੇਰਾ ਆਈ ਕਹਿਣਾ ਲਵ ਮੈਰਿਜ ਵੀ ਕਰੋ, ਮਾਂ-ਬਾਪ ਨੇ-ਅ- ਮਾਂ-ਬਾਪ ਨੂੰ ਵੀ ਮਨਾ ਅਅ ਮਨਾਓ, ਸਾਰਾ ਕੁਝ ਮਤਲਬ ਅਰੇਂਜ ਮੈਰਿਜ ਵੀ ਕਰੋ। ਹਾਂ, ਦੋਨੋਂ ਸਾਰਾ ਕਰਨਾ ਚਾਹੀਦਾ। ਭੱਜ-ਅ- ਭੱਜੋ ਵੀ ਨਾ ਵਿਆਹ ਕਰਕੇ ਜਾਓ ਚਾਰ ਅ ਚਾਰ- ਅ- ਰਿਸ਼ਤੇਦਾਰਾਂ ਵਿੱਚ ਚਾਰ ਬੰਦਿਆਂ ਵਿੱਚ ਵਿਆਹ ਕਰਕੇ ਅਅ ਕਰਨਾ ਚਾਈ-ਜਾਣਾ- ਚਾਈਦਾ।
ਹਾਂਜੀ ਵੀ ਜਿੱਥੇ ਆਪ-ਆਪਣੇ ਕੱਲ੍ਹ ਨੂੰ ਆਪਣੇ ਪੇਰੈਂਟਸ ਵੀ ਐ ਉੱਠਣ-ਬੈਠਣ ਜੋਗਰੇ ਹੋਣ, ਵੀ ਹਾਂ ਵੀ ਹਨਾ ਇੱਜਤ ਨਾਲ ਉਹ ਆਪਣਾ ਸਿਰ ਚੱਕ ਕੇ ਤੁਰ-ਫਿਰ ਸਕ
ਹਨਾ ਮੇਰੀ ਭਤੀਜੀ ਮਹਾਰਾਸ਼ਟਰ ਵਿੱਚ ਐ- ਮੇਰੀ ਭਤੀਜੀ ਮਹਾਰਾਸ਼ਟਰ ਵਿੱਚ ਜਾ ਮੈਂ ਉਹਨਾਂ ਨੂੰ ਕਿਹਾ ਤੂੰ ਪੜ੍ਹ-ਲਿਖ ਆਪਣੇ ਬਰਾਬਰ ਦਾ ਮੁੰਡਾ ਲੱਭ ਚਾਏ ਉਹ ਕਿਹਰੀ ਕਾਸਟ ਵੀ ਹੋਵੇ, ਕੋਈ ਕਾਸ ਆਪਾਂ ਨੂੰ ਚੱਕਰ ਨਹੀਂ ਆਂ, ਅ -ਅਹ ਖੂਨ ਤਾਂ ਇੱਕ ਈ ਆ ਸਾਰਿਆਂ ਦੇ ਵਿੱਚ। ਅੱਜ-ਕੱਲ੍ਹ ਤੇ ਕਾਸਟਾਂ ਨਾਲ ਕੀ ਲੈਣਾ-ਦੇਣਾ।
ਇਹ ਤਾਂ ਚਲੋ ਆਪਾਂ ਬਣਾਇਆ ਹੋਇਆ ਰੱਬ ਥੋੜ੍ਹਾ ਬਣਾ ਕੇ ਭੇਜਦਾ ਈ ਕਾਸਟ। ਤਾਂਹੀ ਤਾਂ ਇੱਥੇ ਆ ਕੇ ਬਣਦੀਆਂ ਨੇ।
ਹਾਂ, ਅੱਜ-ਕੱਲ੍ਹ ਬ ਇੱਕ-ਦੂਜੇ ਨੂੰ ਦੁੱਖ- ਸੁੱਖ ਜੋ ਵੰਡਦਾ ਏ ਓਈ ਰੱਬ ਦਾ ਰੂਪ ਆ।
ਹਾਂਜੀ, ਇਹ ਤੇ ਹੈ। ਹਮੂੰਅ
ਦੱਸਦਾ ਓਏ। ਜੋ ਬੰਦਾ ਇੱਕ-ਦ-ਦੂਜੇ ਕੰਮ ਆਵੇ, ਆਪਣੇ ਦੁੱਖ-ਸੁੱਖ ਤੇ ਆਪਣੇ ਖੜਦਾ ਏ ਬੰਦਾ, ਉਹ ਬੰਦਾ ਵ-ਅਅ-ਵਧੀਆ ਏ ਰੱਬ ਦਾ ਰੂਪ ਹੋਵੇ।
ਹਾਂਜੀ ਹਾਂ, ਇਹ ਤੇ ਹੈ ਚਲੋ।
ਮੇਰੀ ਗੱਲ ਸੁਣੋ ਜੇ ਆਪਾਂ ਅੱਜ ਦੁੱਖੀ ਬੈਠੇ ਹੋਵੇ ਆਪਣੇ ਰਿਸ਼ਤੇਦਾਰ ਅਅ ਖੜੇ ਨਾ, ਬਾਹਰ ਦਾ ਬੰਦਾ ਖੜੇ ਉਹ ਆਪਾਂ ਨੂੰ
ਅੱਜ-ਕੱਲ੍ਹ ਹੁੰਦਾ ਈ ਏਦਾਂ ਈਂ ਆਂ ਜੀ, ਏਦਾਂ ਹੀ ਹੁੰਦਾ ਆਪਣਾ ਆਪ ਆਪਣਾ ਨੀ ਪੁੱਛਦਾ ਹਲੇ ਬੇਗਾਨਾ ਆ ਕੇ ਪੁੱਛ ਲੈਂਦਾ ਪਹਿਲਾਂ
ਹਾਂ, ਆਪਾਂ ਨੂੰ ਕਾਸਟ ਨਾਲ ਕੀ ਮਤਲਬ ਆ?
ਹਾਂਜੀ ਇਹ ਤੇ ਹੈ, ਚਲੋ ਪਰਾ ਕੁਛ ਪੁਰਾਣੇ ਬਜ਼ੁਰਗਾਂ ਦੀਆਂ ਹਨਾ ਇਹ ਗੱਲਾਂ ਬਣਾਈਆਂ ਹੋਈਆਂ। ਜਾਤਾਂ-ਪਾਤਾਂ ਏ-ਐਵੇਂ ਨੀ ਕਰਨਾ ਹਾਂਜੀ ਹੁਣ ਤਾਂ ਬਹੁਤ ਜ਼ਿਆਦਾ ਚਲੋ ਟਾਈਮ ਚੇਂਜ ਹੋ ਰਿਹਾ ਹੁਣ ਤਾਂ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਵੈਲਿਊ ਘੱਟ ਗਈ। ਕੋਈ ਜਾਤ- ਪਾਤ ਮੈਟਰ ਨਹੀਂ ਕਰਦੀ ਹੈਗੀ।
ਸਾਰੀ ਜਗ੍ਹਾ ਤੇ ਆਪਣੇ ਮੰਦਿਰ ਸਾਰੀ ਜਗ੍ਹਾ ਤੇ ਮੱਥਾ ਟੇਕਣਾ ਚਾਹੀਦਾ ਸਭ ਰ ਬ ਨੂੰ ਮੰਨਣਾ ਚਾਹੀਦਾ ਆਪਣੇ ਤਾਂ ਇਹਹੀ ਆ ਬਸ।
ਹਾਂਜੀ ਹਾਂ ਅਸੀਂ ਵੀ ਏਦਾਂ ਹੀ ਹਾਂ ਸਾਰੇ ਕਿੱਤੇ ਜਾਂਦੇ ਹਾਂ, ਸਾਰੇ ਕਿਤੇ ਮੱਥਾ ਟੇਕਦੇ ਹਾਂ। ਕੋਈ ਏਦਾਂ ਫ਼ਰਕ ਨਹੀਂ ਰੱਖਦੇ ਹੈਗੇ, ਚਲੋ ਏਦਾਂ ਵੀ, ਹਾਂਜੀ ਚਲੋ ਏਦਾਂ ਮੈਂ ਵੀ ਏਦਾਂ ਤਾਂ ਲਵ ਮੈਰਿਜ ਕਰਵਾਈ ਹੋਈ ਹੈ।
ਅੱਛਾ- ਅੱਛਾ।
ਪੇਰੈਂਟਸ ਮੰਨ ਗਏ ਸੀਗੇ ਹਾਂਜੀ ਹਾਂ ਚਲੋ ਸਾਡੇ ਵੀ ਕਾਸਟ ਅਲੱਗ ਹੀ ਸੀਗੀ, ਚਲੋ ਏਦਾਂ ਜਦੋਂ ਬੱਚਾ ਵਧੀਆ ਉਹ ਕਰਦਾ ਹੁਣ ਸਾਢੇ ਤਿੰਨ ਸਾਲ ਹੋ ਚੁੱਕੀ ਹੈ ਮੈਰਿਜ ਨੂੰ ਚਾਰ ਸਾਲ, ਮਤਲਬ ਕੋਈ ਇਸ਼ੂ ਨੀ ਵਧੀਆ ਚੱਲ ਰਿਹਾ ਸਾਰਾ ਕੁੱਛ
ਹਾਂ ਪਤਾ ਜੇ, ਜੇ ਕੋਈ ਬੰਦਾ ਜੇ ਕੋਈ ਕੁੜੀ ਦੁਖੀ ਹੋਵੇ। ਫ ਉਹ ਮੈਰਿਜ ਉਹਦਾ ਘਰ ਵਾਲਾ ਵਧੀਆ ਨਾ ਹੋਵੇ ਘਰ ਬਾਰ ਵਧੀਆ ਨਾ ਚੱਲਦਾ ਹੋਵੇ। ਫੇਰ ਉਹ ਮਾ-ਬਾਪ ਨੂੰ ਕਹਿਣ ਜੋਗੀ ਵੀ ਨੀ ਰਹਿੰਦੀ, ਵਿੱਚ ਵਿਚਾਲੇ ਫਸ ਜਾਂਦੀ ਉਹ ਕੁੜੀ, ਅਗਲਾ ਬੋਲਦਾ ਉਹ ਮਾਂ- ਬਾਪ ਨੂੰ ਬਹਾਣਾ ਮਿਲ ਜਾਂਦਾ। ਤੂੰ ਨੇ ਆਪਣੀ ਮਰਜ਼ੀ ਨਾਲ ਕੀਤਾ ਉਹਨੂੰ ਵਿਚਾਰੀ ਨੂੰ ਕੀ ਪਤਾ ਸੀ ਇਹ ਕੁੱਝ ਹੋਣ ਵਾਲਾ।
ਹਾਂਜੀ ਹਾਂ ਇਹ ਤੇ ਹੈ ਚਲੋ ਪਹਿਲਾਂ ਇਹ ਹੁੰਦਾ ਕਿ ਅੱਜ-ਕੱਲ੍ਹ ਤੁਹਾਨੂੰ ਪਤਾ ਹੀ ਕੀ ਚੱਲਦਾ ਗਾ।
ਹਮ।
ਮਤਲਬ ਵਧੀਆ ਏਦਾਂ ਨੀ ਆਇਆ ਵੀ ਸਾਰੇ ਹੀ, ਹਾਂਜੀ ਹਾਂ ਵੀ ਸਾਰੇ ਵਧੀਆ ਨਹੀਂ ਹੁੰਦੇ। ਚ ਚੱਲ ਜਾਂਦੇ ਆ ਰਿਸ਼ਤੇ ਵਧੀਆ ਚੱਲ ਜਾਂਦੇ ਹੈ। ਤਾਂ ਹੁਣ ਮੇਰੇ ਦੇਖਣ ਦੀਆਂ ਬਹੁਤ ਜ਼ਿਆਦਾ ਹਨਾ। ਗੱਲਾਂ ਨੇ ਬਹੁਤ ਸਾਰੇ ਰਿਸ਼ਤੇ ਦੇਖੇ ਨੇ ਮੈਂ ਬਿਲਕੁਲ ਵਧੀਆ ਚੱਲ ਰਹੇ ਨੇ ਤੇ ਚੱਕ ਹੀ ਨਹੀਂ ਵੀ
ਹਾਂਜੀ।
ਹਾਂਜੀ ਤੇ ਚਲੋ ਜਦੋਂ ਫਿਰ ਏਦਾਂ ਹੁੰਦਾ ਵੀ, ਆਪਾਂ ਕਰਵਾ ਲੈਂਦੇ ਹਾਂ ਇੱਕ ਵਾਰ।
ਦੋ ਕੁੜੀਆਂ ਦੁਖੀ ਆ ਹਾਂ ਉਹਦੇ ਮਾਂ ਪਿਓ ਸਿੱਧਾ ਕ ਕਹਿੰਦੇ ਸਾਨੂੰ ਕਿਉਂ ਬੋਲਦੀ ਤੂੰਨੇ ਆਪਣੀ ਮਰਜ਼ੀ ਨਾ ਕੀਤਾ ਥ ਸਾਨੂੰ ਉਹ ਵਿਚਾਰੀ ਨੇ ਜੇ ਕਰਤਾ ਫੇਰ ਉਹਦੇ ਪਹਾੜ ਗਿਰਾਤਾ ਉਹਨੇ ਤੁਸੀਂ ਉਹਦੇ, ਉਹਦੇ ਦੁੱਖ ਤੇ ਤਾਂ ਖੜਨਾ ਚਾਹੀਦਾ।
ਖੜਨਾ ਚਾਹੀਦਾ ਨਾਲੇ ਹੁਣ ਜੇ ਮੰਨ ਲਓ ਤੁਸੀਂ ਕੀ ਉਹਦੇ ਪੇਰੈਂਟਸ ਵੀ ਆਪ ਕਰਦੇ ਕੱਲ੍ਹ ਨੂੰ ਉੱਥੇ ਵਧੀਆ ਨਾ ਨਿਕਲਦਾ ਫੇਰ ਵੀ ਇਹੀ ਗੱਲ ਕਹਿੰਦੇ। ਹਾਂਜੀ ਫੇਰ ਵੀ ਤਾਂ ਉਹਨੂੰ ਉਹਦੇ ਨਾਲ ਖੜਦੇ ਹੀ, ਉਹਦਾ ਦੁੱਖ-ਸੁੱਖ ਵੰਡ ਡਦੇ ਈ ਹਾਂਜੀ ਪੇਰੈਂਟਸ ਵੀ ਕਈ ਵਾਰ ਸੋਚ ਦੇ ਨੀ ਹੈਗੇ ਇਹ ਗੱਲਾਂ ਵੀ ਚਲੋ ਕੋਈ ਨੀ ਬੱਚੇ ਤੋਂ ਗ਼ਲਤੀ ਹੋ ਗਈ। ਤੇ ਕੋਈ ਉਹ ਗੱਲ ਨਹੀਂ ਐਡੀ। ਕਿਉਂਕਿ ਪੇਰੈਂਟਸ ਵੀ ਬਹੁਤ ਵਾਰ ਹੋ ਜਾਂਦੇ ਹੁਣ ਕਿੰਨੇ ਡਿਵੋਰਸ ਆਪਾਂ ਦੇਖ ਹੀ ਰਹੇ ਹਾਂ ਵੀ ਨਹੀਂ ਚੱਲ ਰਹੇ। ਬਾਕੀ ਏਦਾਂ ਹੁੰਦਾ ਜੇ ਆਪਾਂ। ਹਾਂਜੀ ਕਈ ਵਾਰ ਘਰਦਿਆਂ ਦੇ ਪਿੱਛੇ ਲੱਗ ਕੇ ਚਲੋ ਆਪਣੀ ਹਨਾ ਕਰਵਾ ਲੈਂਦੇ ਹਾਂ ਮੈਰਿਜ ਜਾਂ ਆਪਣਾ ਉੱਥੇ ਮਨ ਨਹੀਂ ਹੁੰਦਾ ਆਪਣਾ ਕਿਤੇ ਹੋਰ ਕਰਵਾਉਣਾ ਚਾਹੁੰਦੇ ਹੁੰਦੇ ਆ ਫਿਰ ਓਦਾਂ ਦੇ ਰਿਸ਼ਤੇ ਵੀ ਨੀ ਟਿੱਕਦੇ ਹੈਗੇ ਨਾ ਜਬਰਦਸਤ
ਹਾਂਜੀ, ਹਾਂਜੀ, ਹਾਂਜੀ। ਹਾਂ ਉਹੀ ਨਾ ਰਿਸ਼ਤੇਦਾਰਾਂ ਦੇ ਡਰ ਦੇ ਬਾਰੇ ਆਪਾਂ ਚੁੱਪ ਬੈਠੇ ਰਹਿੰਦੇ ਆ ਆਪਾਂ ਆਪਣੀ ਜ਼ਿੰਦਗੀ ਨਾ ਖੇਲਦੇ ਸੀ ਖੇਲਦੇ ਹੁੰਂਦੇ।
ਹਾਂਜੀ, ਪੇਰੈਂਟਸ ਦੇ ਲਈ ਆਪਾਂ ਨੂੰ ਕਰਨਾ ਪੈ ਜਾਂਦਾ ਬਟ ਆਪਾਂ ਉੱਥੇ ਖੁਸ਼ ਨਹੀਂ। ਨਹੀਂ ਹੁੰਦੇ ਫੇਰ ਵੀ ਤਾਂ। ਆਪਣੀ ਇੱਕ ਤਰ੍ਹਾਂ ਦੀ ਲਾਈਫ ਬਰਬਾਦ ਹੀ ਹੋ ਜਾਂਦੀ।
ਹਾਂਜੀ ਉਹੀ ਨਾ, ਉਹ ਨਾ ਮੇਰੇ ਭਤੀਜੀ ਵੀਹ ਸਾਲ ਦੀ ਆ ਰਿਸ਼ਤੇ ਬਹੁਤ ਆਦੇ ਉਹਨੂੰ ਮੈਂ ਆਪਣੀ ਭਰਜਾਈ ਨੂੰ ਕਿਹਾ ਮੈਂ ਕਿਹਾ ਫਲਾਣੇ ਦਾ ਰਿਸ਼ਤਾ ਆਇਆ ਤਿਮਕੇ ਦਾ ਰਿਸ਼ਤਾ ਉਹ ਕਹਿੰਦੇ ਦੇਖ ਅਜੇ ਤਾਂ ਵੀਹ ਸਾਲ ਦੀ ਆ, ਕੋਈ ਨਾ ਆਪਾਂ ਚਾਰ ਪੰਜ ਸਾਲ ਬਾਅਦ ਵਧੀਆ ਦੇਖ ਕੇ ਵਧੀਆ ਆਰਾਮ ਨਾਲ ਕਰਾਂਗੇ ਕਹਿੰਦੇ ਆਪਾਂ ਛੇਤੀ-ਛੇਤੀ ਕਰਕੇ ਬੈਠ ਜਏ ਕੱਲ੍ਹ ਨੂੰ ਕੋਈ ਅ ਘਰੇ ਬੈਠ ਜਾਵੇ ਕੁੜੀ, ਕਹਿੰਦੇ ਸਾਡੇ ਇੱਥੇ ਵੀ ਕਹਿੰਦੇ ਬਹੁਤ ਕਹਿੰਦੇ ਸਾਡੇ ਇੱਥੇ ਬਹੁਤ ਕੇਸ ਹੋਏ ਹੁੰਦੇ ਪਏ ਆ ਵੀਹ-ਵੀਹ ਅ ਉੱਨੀ-ਉਨੀ ਉੱਨੀ-ਉੱਨੀ, ਵੀਹ-ਵੀਹ ਸਾਲ ਦੇ ਵਿੱਚ ਵਿਆਹ ਕਰਕੇ, ਮਾਂ-ਬਾਪ ਨੇ ਘਰੇ ਬੈਠੇ ਹੋਏ ਕਹਿੰਦੇ ਕੁੜੀਆਂ।
ਹਾਂਜੀ ਚਲੋ ਠੀਕ ਆ ਭੈਣ ਜੀ ਫੇਰ ਕਰਦੀ ਹਾਂ ਮੈਂ ਰੁਕ ਕੇ ਤੁਹਾਨੂੰ ਕਾੱਲ। ਥੋੜ੍ਹਾ ਜਿਹਾ ਕੰਮ ਕਰਨਾ ਸੀ ਹਾਂਜੀ ਓਕੇ ਜੀ ਸਾਸਰੀ ਕਾਲ ਜੀ।